ਕਾਲ,
ਸਤਿ ਸ਼੍ਰੀ ਅਕਾਲ ਭੈਣ ਜੀ ਜੀ ਹੋਰ ਕੀ ਹਾਲ ਚਾਲ ਹੈ।
ਮੈਂ ਵਧੀਆ ਤੁਸੀਂ ਸੁਣਾਓ ਠੀਕ ਹੋ।
ਹਾਂ, ਜੀ ਵਧੀਆ ਵਧੀਆ ਬੜੇ ਦਿਨ ਹੋ ਗੇ ਬਾਅਤ ਹੋਈ। ਬਸ ਠੀਕ ਠਾਕ ਤੁਸੀਂ ਦੱਸੋ, ਬਸ ਬੈਠੇ ਸੀਗੇ ਮੈਂ। ਹਾਂਜੀ-ਹਾਂਜੀ, ਉਹ ਮੇਰਾ ਇੱਕ ਫੰਕਸ਼ਨ ਆ ਰੱਖੇ ਦੇ ਆ, ਮੈਨੂੰ ਹਾਂਜੀ ਤੇ ਮੈਨੂੰ ਬੜੇ ਛੇ ਲੱਗੇ ਤੁਹਾਡੇ ਇਲੈਕਸ਼ਨ ਮੈਨੂੰ ਬੜੀ ਪਸੰਦ ਆਈ ਤੁਹਾਡੀ ਤੇ ਫੂਟ ਚਾਹੀਦੇ ਸੀ ਸੀਗੇ ਟ੍ਰਡੀਸ਼ਨਲ ਚ ਮਤਲਬ ਕੋਈ ਮਤਲਬ ਹੈਗੇ। ਕੋਈ ਟ੍ਰਡੀਸ਼ਨਲ ਸੀ ਕਿਉਂਕਿ ਦੇਖੋ ਮੈਂ ਨੋਰਮਲੀ ਤਾਂ ਇਹ ਪਾਨ ਨੀ ਦਿੰਦੇ ਜਿੱਦਾਂ।
ਕੋਲ,
ਜਿਹੜੀ ਆਦੀ ਨੀ ਡਰੈਸੀਸ ਇੰਨਾ ਨੂੰ ਪਸੰਦ ਨੀ। ਅੱਛਾ ਮਤਲਬ ਕਿਸ ਤਰ੍ਹਾਂ ਦੀ ਕੁਛ ਮੈਨੂੰ ਦੱਸੋਗੇ ਤੁਸੀਂ ਫਿਰ ਮੈਂ ਤੁਹਾਨੂੰ
ਮੇਰੇ ਕੋਲ ਤੇ ਨਾ ਦੇਖੋ ਜਿਹੜੇ ਅੱਜ ਕੱਲ ਚੱਲੇ ਹੋਏ ਨੇ ਹਾਂਜੀ। ਮੇਰੇ ਕੋਲ ਨਾ ਇੱਕ ਉਹ ਵੀ ਚੱਲੇ ਨੇ ਸੂਟ ਜਿਹੜੇ ਉਹ ਫਰਸ਼ੀ ਸਲਵਾਰਾਂ ਵਾਲੇ ਹੈਲੋ। ਹੈਲੋ।
ਅੱਛਾ ਅੱਛਾ ਹਾਂ ਵੈਸੇ ਉਹਦਾ ਵੀ ਹਾਂਜੀ ਹਾਂਜੀ ਜੀ ਆ ਰਹੀ ਏ।
ਹਾਂਜੀ ਫਰਸ਼ੀ ਸਲਵਾਰ ਏ ਹੋਰ ਹਾਂਜੀ ਹਾਂਜੀ ਅਨਾਰਕਲੀ ਸੂਟ ਵੀ ਏ ਸਾਡੇ ਕੋਲ।
ਤੇ ਹੋਰ ਇਸ ਤੋਂ ਇਲਾਵਾ ਹੋਰ ਕੁਛ ਅਨਾਰਕਲੀ ਤਾਂ ਮਤਲਬ ਇਹਨਾਂ ਨੂੰ ਪਸੰਦ ਨੀ ਹੈ ਮੈਂ ਪਤਾ
ਨਹੀਂ ਪਾ ਸਕਦੀ। ਚਲੋ ਹੋਰ ਆਈਡੀ ਦਵੋ ਤੁਸੀਂ, ਜਿੱਦਾਂ ਅੱਜ ਕੱਲ ਉਹ ਵੀ ਚੱਲੇ ਦੇ ਨਾ ਸ਼ੋਟ ਕੁੁਰਤੀ ਬਣਵਾ ਏ ਨਾਲ ਆਪਣਾ ਸਕਰਟ ਵਗੈਰਾ ਓਦਾਂ ਦੇ ਮਿਲ ਜਾਣਗੇ।
ਹਾਂਜੀ, ਹਾਂਜੀ ਮੇਰੇ ਕੋਲ ਹਾਂਜੀ, ਹਾਂਜੀ ਹਾਂਜੀ ਮੇਰੇ ਕੋਲ ਪਈ ਹੈ ਹਾਂਜੀ, ਹਾਂਜੀ ਮੇਰੇ ਕੋਲ ਹੈ ਨੇ, ਉਹ ਵਾਲੇ ਕੋਲੇਕਸ਼ਨ
ਮ ਥੋੜ੍ਹੀ ਹੈਵੀ ਚ ਚਾਹੀਦਾ ਦੇਖੋ ਮੈਨੂੰ ਉਹਦੇ ਚ ਮੈਂ ਮਤਲਬ ਥੋੜਾ ਗੋਲਡਨ ਚ ਕਲਰ ਚਾਹੀਦਾ ਏ, ਗੋਲ ਗੋਲਡਨ ਚ ਥੋੜ੍ਹਾ ਮੈਂ ਤੇ ਮਤਲਬ ਵਰਕ ਥੋੜ੍ਹਾ ਜਿਹਾ ਹਾਂ ਉੱਪਰ
ਮੈਂ ਤੁਹਾਨੂੰ ਦੱਸਦੀ ਆ ਮੇਰੇ ਕੋਲ ਕਿੱਦਾਂ ਦੇ ਪਏ ਨੇ ਇੱਕ ਤੇ ਨਾ ਮੇਰੇ ਕੋਲ ਜਿਹੜੇ ਆ ਕਹਿ ਰਹੇ ਨਾ ਤੁਸੀਂ ਸਕਰਟ ਉੱਤੇ ਕੁੁਰਤੀ ਵਾਲੇ ਉਹਦੇ ਨਾ ਗਲਾ ਕਢੀਆਂ ਦਾ ਇੱਕ ਤਾਂ ਤੇ ਗਲਾ ਤਾਂ ਕੱਢਿਆ ਦਾ ਸਾਈਡ ਤੋਂ ਉਹ ਚੂੱਕਕਾ ਲੈਂਦਾ ਤੇ ਨਾ ਸਾਈਟ ਤੋਂ ਜਿਵੇਂ ਘੇਰਾ ਬਣਿਆ ਹੁੰਦਾ ਹੈ, ਉੱਥੇ ਕਢਾਈ ਹੈਗੀ ਏ ਸਾਰੀ
ਹਾਂਜੀ ਸਮਝ ਗਈ ਸਮਝ ਗਈ ਮੈਂ ਠੀਕ
ਹਾਂਜੀ, ਹਾਂਜੀ ਠੀਕ ਉਹ ਜਿਹੜੀ ਉਹ ਓਦਾ ਪੱਲਾ ਆਉਂਦਾ ਹੈ ਨਾ ਉਹ ਬੈਕ ਸਾਈਡ ਹੋ ਕੇ ਆਦਾ ਏ।
ਅੱਛਾ, ਅੱਛਾ।
ਹਾਂਜੀ, ਤੁਹਾਨੂੰ ਕਿ ਚਾਹੀਦੇ ਨੇ
ਹੱ ਹਾਲੀ ਡਰੇਪ ਕਿਣਾ ਦਾ ਅੱਛਾ, ਅੱਛਾ ਮੈਂ ਕਿਹਾ ਉਹ ਨਾਲ ਹੀ ਡਰੇਪ ਕੀਤਾ ਹੁੰਦਾ ਮਤਲਬ ਲਵੋ। ਸਕਰਟ ਦੇ ਨਾਲ ਮੈਨੂੰ ਥੋੜ੍ਹਾ ਸਿੰਪਲ ਹੀ ਚਾਹੀਦਾ ਸੀਗਾ, ਡ੍ਰਰੇਪਿੰਗ ਥੋੜ੍ਹਾ ਮੈਨੂੰ ਪਸੰਦ ਨਹੀਂ ਹੈ। ਪੂਰਾ ਦੁਪਟਾ ਚਾਹੇ ਅਲੱਗ ਹੋ ਜਾ ਕੋਈ ਗੱਲ ਨੀ, ਬਟ ਇਹ ਉੱਥੇ ਥੋੜਾ ਸਿੰਪਲ ਸੋਬਰ ਵਰਕ ਹੋਏ ਥੋੜਾ ਮਤਲਬ ਕਿ ਹੋਵੇ ਅੱਛਾ ਹਾਂ, ਮਤਲਬ ਜਿਆਦਾ ਧਮਕਦਮ ਨਹੀਂ ਪਾਉਂਦੀ ਹਾਂ ਥੋੜਾ ਸੀ ਸੋਬਰ ਜਿਹਾ ਲੱਗੇ ਪਾਇਆ ਅੱਛਾ ਥੋੜਾ ਜਿਹਾ ਅੱਗੇ
ਅੱਛਾ-ਅੱਛਾ ਨਹੀਂ ਕੋਈ ਨੀ ਫੇਰ। ਤੇ ਉਵੇਂ ਹੋਣੇ ਇੱਕ ਡੈਪਿੰਗ ਸਕਰਟ ਹੋਗੀ ਉੱਤੇ ਉਹੀ ਹੋ ਇੱਕ ਮਿੰਟ ਅ
ਲ ਹੋ ਰਿਹਾ
ਹੈਲੋ।
ਤੁਸੀ ਕਿ, ਮੈਂ ਤੁਹਾਨੂੰ ਅਗਰ ਕੋਈ ਡਿਜ਼ਾਈਨਸ ਹਾਂ, ਤੁਸੀਂ ਕਸਮਾਈਜ਼ ਕਰਵਾ ਸਕਦੇ ਹੋ।
ਹਾਂ ਨਹੀਂ ਮੈਂ ਕਸਟਮਾਈਜ਼ ਕਰਵਾ ਦਾਂਗੀ ਹਾਂ ਕਰਵਾ ਦਾਂਗੀ ਮੈਂ। ਹਾਂਜੀ-ਹਾਂਜੀ ਆਉਂਦੀ ਵੀ ਤੁਹਾਡੀ ਆਵਾਜ਼ ਨਾ ਘੱਟਦੀ ਪਈ ਵਿੱਚ ਨਾ।
ਹਾਂ, ਮੈਂ ਫਿਰ ਤੁਹਾਨੂੰ ਡਿਜ਼ਾਇਨ ਸੇਡ ਕਰਦਾਂ ਗੀ ਤੁਸੀਂ ਕਸਟਮਾੲਜ਼
ਤੁੱਸ ਠੀਕ ਏ ਠੀਕ।
ਅੱਛਾ-ਅੱਛਾ। ਤ ਮੈਨੂੰ ਵੈਸੇ
ਕੋਈ ਨੀ ਜੀ ਅੱਛਾ ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ। ਕਲੀਅਰ ਨਾ ਘੱਟਦੀ ਦੀ ਆਵਾਜ਼।
ਤੇ ਫਿਰ ਤੁਹਾਡੇ ਕੋਲ ਮੇ ਇੱਥੇ ਤਾ ਨੇਟਵਰਕ ਹੀ। ਨੈਟਵਰਕ ਇਕ ਗੱਲ ਮੇਰੇ ਬਿਲਕੁਲ ਠੀਕ ਏ। ਨੈਟ ਵਗੈਰਾ ਵੀ ਸਾਰਾ ਸਹੀ ਐ।
ਜਾਂਦੀ ਕਈ ਵਾਰ ਦਿੱਕਤ ਏ। ਕੋਈ ਨ ਤੁਸੀਂ ਏਂਜ ਕਰਨਾ ਨਾ ਮੈਨੂੰ ਪਿਕਸ ਭੇਜ ਦੇਨਾ ਤੁਸੀਂ।
ਜੀ, ਹਾਂਜੀ, ਹਾਂਜੀ ਪੇਜਦਾਗੀ ਕੋਈ ਗੱਲ ਨੀ। ਤੇ ਫੇਰ ਵੀ ਤੁਸੀਂ ਦੱਸ ਦੇ ਨਾ, ਤੇ ਜੇਹੜਾ ਵੀ ਜੋ ਵੀ ਜਿੱਦਾਂ ਵੀ ਮਟੀਰੀਅਲ ਮੈਂ ਤੁਹਾਨੂੰ ਦੱਸਾਂਗੀ ਉਹਦੇ ਅਕੋਰਡਿੰਗ ਤੁਸੀਂ ਕਸਟਮਾਈਜ਼
ਹਾਂ ਮੈਂ ਕੋਈ ਗੱਲ ਨੀ ਤੁਸੀਂ ਜਿਹੜਾ ਵੀ ਕਲਰ ਕੋਗੇ ਮੈਂ ਉਈਓ ਕਲਰ ਲੈਵਾਂਗੀ।
ਹਾਂਜੀ, ਹਾਂਜੀ। ਤੇ ਸਟੀਚ ਤੁਸੀਂ ਉਹ ਭਾਜੀ ਕੋਲ ਈ ਕਰਾਨਾ ਵੇ ਜਿਹੜੇ ਤੁਹਾਡੇ
ਅੱਛਾ ਨਹੀਂ ਉਹ ਤੇ ਕਰਦੇ ਨੇ ਉਹ ਤੇ ਮੈਂ ਕਰਵਾਦਾਂਗੀ। ਤੇ ਗੱਲ ਸੁਣੋ ਤੁਸੀਂ ਇੰਝ ਕਰਨਾ ਨਾ ਇੱਕ ਵਾਰੀ ਮੇਰੇ ਕੋਲ ਤੁਸੀਂ ਆ ਜਾ ਨਾ। ਮੇਰੇ ਕੋਲ ਨਾ ਡੰਰੇਪਿੰਗ ਸਕਰਟ ਤੋਂ ਇਲਾਵਾ ਨਾ ਕੁਛ ਹੋਰ ਵੀ ਵਰਾਇਟੀਸ ਨੇ ਜਿਸ ਜਿਸ ਤਰ੍ਹਾਂ ਤੁਸੀਂ ਇਹ ਲਗਾ ਲੋ, ਹੋਲਡ ਨੈਕ ਹੁੰਦਾ ਨਾ ਜਿਸ ਤਰ੍ਹਾਂ। ਹਾਂਜੀ ਉਹ ਲੋਂਗ ਕੁੜਤੀ ਹੈਗੀ ਏ ਹੋਲ ਤੁਹਾਡੀ ਨੇਕ ਬਨੀਦੀਏ ਗੋਡੇ ਜਿੰਨੀ। ਤੇ ਨੀਚੇ ਸ਼ਰਾਰਾ ਬ ਲੇਆਇਆ ਏ ਹਾਂਜੀ। ਤੇ ਤੁਸੀਂ ਉਹ ਪਸੰਦ ਕਰਨੀ ਤੇ ਉਹ ਵੇਖ ਲੇਨਾ। ਦੇਖੋ ਜਦ ਤੱਕ ਤੁਸੀਂ ਆਪ ਨੀ ਵੀਅਰ ਕਰੋਗੇ ਨਾ
ਪ੍ਰੋਗਰਾਮ ਏਦਾਂ ਕਰਦੀ ਆਂ, ਫੇਰ ਮੈਂ ਤੁਹਾਡੇ ਕੋਲ ਆਨੀ ਆਂ। ਇੱਕ ਦੋ ਤਿੰਨ ਰੁਕੇ ਕੇ ਨਾ ਫੇਰ ਮੈ ਤੁਹਾਡੇ ਕੋਲ ਚੱਕਰ ਲਗਾਨੀ ਆ ਫੇਰ ਤੁਹਾਨੂੰ ਮੈਂ ਦੱਸ ਦਾਂਗੀ ਜੋ ਜਿੱਦਾਂ ਮੈਨੂੰ ਅਗਰ ਉਹ ਪਸੰਦ ਆ ਜਾਏ ਤੇ ਉਹ ਠੀਕ ਏ ਤੇ ਨਈ ਤੇ ਫੇਰ ਮੈਂ ਤ
ਗੱਲ ਤੁਸੀਂ ਇੰਝ ਕਰਨਾ ਨਾ, ਤੁਸੀਂ ਪਸੰਦ ਕਰ ਲੇਨਾ। ਹੈਲੋ।
ਹਾਂਜੀ, ਹਾਂਜੀ। ਠੀਕ ਭੈਜੀ ਸੁਨਦੀ ਪੀ ਮੈਂ।
ਹਾਂਜੀ, ਹਾਂਜੀ ਤੁਸੀਂ ਨਾ ਆਓਗੇ ਨਾ ਮੈਂ ਤੁਹਾਨੂੰ ਨਾ ਉਹਦੇ ਨਾਲ ਦਾ ਜੋ ਵੀ ਜੁਲਰੀ ਵਗੈਰਾ ਹੈਗੀ ਐ
ਹਾਂਜੀ ਜੁਅਲਰੀ ਵੀ ਵੈਸੇ ਭੈਣਜੀ ਮੈਨੂੰ ਚਾਹੀਦੀ ਏ। ਹਾਂਜੀ ਕਰਵਾ ਦੇਨਾ ਤੁਸੀਂ ਪਟ ਜ਼ਿਆਦਾ ਹੈਵੀ ਨਈ ਚਾਹੀਦਾ। ਹੈਵੀ ਨਹੀਂ ਚਾਹੀਦੀ ਪਟ ਮੈਨੂੰ। ਨਈ, ਨਈ ਮੈਂ ਤੁਹਾਨੂੰ ਪਹਿਲੇ ਦੱਸਦਾ ਮੈਨੂੰ, ਹੈਵੀ ਬਿਲਕੁਲ ਹੀ
ਅੱਛਾ, ਅੱਛਾ।
ਮੈਨੂੰ ਬਿਲਕੁਲ ਸਲੀਕ ਜਾਂ ਇੱਕ ਪੈਂਡਨਟ- ਪੈਂਡਟ ਸੈੱਟ ਹੋਏ। ਬਸ ਥੋੜਾ ਜ ਵਧੀਆ ਹੋਣਾ ਚਾਹੀਦਾ ਭਾਵੇਂ ਉਹ ਸਿੰਪਲ ਹੋਏ। ਪੈਸੇ ਦੀ ਤੁਸੀਂ ਟੈੈਂਸ਼ਨ ਨਾ ਲੈਣਾ।
ਅੱਛਾ -ਅੱਛਾ ਕੋਈ ਗੱਲ ਨੀ ਕੋਈ ਨੀ, ਜਿਵੇਂ ਤੁਸੀਂ ਕਹੋਗੇ ਉਵੇਂ
ਹਾਂਜੀ -ਹਾਂਜੀ ਬਿਲਕੁਲ ਠੀਕ ਹੈ। ਹੋਰ ਦੱਸੋ ਭੈਣ ਜੀ,
ਬਸ ਚਲੋ ਤੁਹਾਡੀ ਤੇ ਇਹ ਪ੍ਰੋਬਲਮ ਸੋਲਵ ਹੋ ਗਈ। ਤੁਸੀਂ ਮੇਰੇ ਘਰ ਆਣਾ। ਤੇ ਤੁਸੀਂ ਆਪਣਾ ਕਲੈਕਸ਼ਨ ਦੇਖ ਲੈਣਾ। ਠੀਕ ਹੈ, ਨਾ ਤੇ ਹੋਰ
ਜੀ, ਠੀਕ ਹੈ, ਹੋਰ ਵੈਸੇ ਤੁਸੀਂ ਰੈਗੂਲਰ ਚ ਵੀ ਹੋਰ ਵੀ ਰੱਖੇ ਚਲੋ, ਪਾਰਟੀ ਵੇਅਰ ਠੀਕ ਹੈ। ਪਰ ਨੇਲਸ ਫਰੀ ਹੋਈ ਸੀ ਹੁਨੇ, ਖਾਣ ਬਣਾਉਣਾ ਸੀਗਾ। ਤੇ ਮੈਂ ਕਿਹਾ -ਚਲੋ ਲੇ
ਅੱਛਾ- ਅੱਛਾ।
ਕਰ ਲਈਏ ਥੋੜਾ, ਹਜੇ ਤੁਹਾਨੂੰ ਪਤਾ ਫੰਕਸ਼ਨ ਹੈਗੇ ਤੇ ਹੁਣ ਤਿਆਰੀਆਂ
ਹਾਂ। ਦੇਖੋ, ਫੰਕਸ਼ਨ ਚ ਦੇਖੋ ਇੱਕ ਸੂਰ ਤਾਂ ਚੱਲਣਾ ਨੀ ਕਿੰਨੇ ਸੂਰ ਚੱਲਣਗੇ।
ਕ ਵੀ ਮੈਂ ਕਰਾਂਗੀ ਫੋਨ ਇਨਵਾਟ ਤਾਂ ਕਰਾਂਗੀ।
ਅੱਛਾ -ਅੱਛਾ ਤੇ ਕੋਈ ਨੀ ਜਰੂਰ ਆਵਾਂਗੀ। ਮੈਂ ਤੁਸੀਂ ਭਾਵੇਂ ਨਾ ਵੀ ਕਰਦੇ ਦੇਖੋ ਆਪਣੇ ਹੀ
ਸੁ ਚਲੋ। ਇਹ ਮੇਨ ਦਾ ਹੋ ਗਿਆ ਮੇਰਾ ਬਾਕੀ ਹੁਣ ਛੋਟੇ- ਮੋਟੇ ਜਿਹੜੇ ਫੰਕਸ਼ਨ ਹੁੰ
ਹਾਂਜੀ -ਹਾਂਜੀ।
ਉਹ ਉਹਦੇ ਬਾਅਦ
ਦੇਖੋ, ਤੁਹਾਡੀ ਅਗਰ ਕਈਆਂ ਦੂਸਰੇ ਤੁਹਾਡੇ, ਠੀਕ ਹੈ। ਦੱਸ ਦਾਂਗੀ ਮੈਂ ਤੁਹਾਡੇ ਅਗਰ ਹੋਰ ਵੀ ਰਿਸ਼ਤੇਦਾਰ ਨੇ ਜਿਸ ਤਰ੍ਹਾਂ ਉਹਨਾਂ ਨੇ ਹੋਰ ਰਿਸ਼ਤੇਦਾਰ ਨੇ ਉਹਨਾਂ ਨੂੰ ਚਾਹੀਦੇ ਨੇ ਠੀਕ
ਹੋਰ ਤੁਸੀਂ ਆਓਗੇ। ਹੋਰ ਰੋਣਕਾ ਲੱਗੇ ਲੱਗਣਗੀਆਂ ਥੋੜ੍ਹਾ ਜਲਦੀ ਥੋੜੇ ਦਿਨ ਪਹਿਲੇ ਆਣਾ ਥੋੜ੍ਹਾ
ਹਾਂ। ਅੱਛਾ -ਅੱਛਾ ਕੋਈ ਨੀ ਜਰੂਰ
ਮੈਂਡ ਕਰਾਂਗੇ ਤੁਹਾਡਾ ਤੇ ਉਹ ਤਾਂ ਮੈਂ ਉਹਨਾਂ ਨੂੰ ਦ ਔਡਰ ਵਗੈਰਾ ਕਰ ਤੁਸੀਂ ਵੀਡੀਓ ਕਾਲ ਵਗੈਰਾ ਕਰਲੋਗੇ ਨਾ ਵੀਡੀਓ
ਹਾਂਜੀ ਹਾਂਜੀ ਨਹੀਂ ਐਂ ਜ ਕਰਨਾ ਨਾ ਹਾਂ ਅਰੇ ਆਪਣਾ ਨਾ ਸਾਡੇ ਇਥੇ ਇਕ ਹੋਰ ਨਾ ਸ਼ੋਪ ਹੈਗੀ ਐ ਤੇ ਜਿਸ ਤਰ੍ਹਾਂ ਕੁੜੀਆਂ ਨੇ ਵੇਸਟਰਨ ਡ੍ਰੈਸਜ਼ ਪਾਾਂਦੀਆਂ ਨੇ ਓਨਾ ਨੂੰ ਸ਼ੋਕ ਹੁੰਦਾ ਏ। ਹਨਾ ਸ਼ੋਰਟ ਮਿਡੀਜ਼ ਵਗੈਰਾ ਹੁੰ ਦੀਆਂ ਨੇ ਜੇ ਤੁਸੀਂ ਉਹ ਵੀ ਦੇਖਣਾ ਹੋਏਗਾ ਨਾ ਤੇ ਤੁਸੀਂ ਲੈ ਨਾ ਨਾਲ ਤੁਸੀਂ ਆ ਹੀ ਆਓਗੇ ਹੀ ਤੇ ਨਾਲ
ਪਰਦੇ ਕੁਛ ਨਹੀਂ ਹੋ ਤਾਂ ਤਾਂ ਵੈਸ ਠੀਕ ਹੈ ਹੁਣ ਚਲੋ ਮੈਂ ਤਾਂ ਆ ਜਾਂਗੀ ਹੁਣ ਜਿਹੜੇ ਅਗਰ ਨਹੀਂ ਆ ਸਕਦੇ। ਉਹਨਾਂ ਨੂੰ ਫਿਰ ਤੁਸੀਂ ਔਨਲਾਈਨ ਕਰ ਸਕਦੇ ਹੋ ਨਾ ਮੈਂ ਕਹਿ ਰਹੀ ਸੀ ਤਾਂ ਵੀਡੀਓ ਕਾਲ ਤੇ ਤੁਸੀਂ ਦਿਖਾ ਸਕਦੇ ਹੋ। ਹਾਂ ਜ਼ਿਆਦਾ ਚਲੋ ਵੀਡੀਓ ਕੌਲ ਤੇ ਦਿਖਾ ਦੇਣਾ ਥੋੜਾ ਉਹਨਾਂ ਨੂੰ ਕਲੀਅਰ ਕਲੈਰਿਟੀ ਹੋ ਜਾਏਗੀ, ਹੁਣ ਚਲੋ ਸਾਨੂੰ ਤਾ ਤੁਹਾਡੇ ਤੇ ਟਰੱਸਟ ਹੈਗਾ ਹੁਣ ਦੂਸਰੇ ਬੰਦੇ ਨੂੰ
ਹਾਂਜੀ-ਹਾਂਜੀ ਉਹ ਤੇ ਬਿਲਕੁ ਹਾਂਜੀ- ਹਾਂਜੀ ਠੀਕ ਹੈ ਤੁਹਾਡੀ ਗੱਲ ਤੇ ਬਿਲਕੁਲ ਸਹੀ ਹੈ ਹਾਂਜੀ।
ਹੋਏਗਾ ਤਾਂ ਹੀ ਲੇਗਾ ਹਾਂਜੀ ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਸੀ, ਚਲੋ ਕੋਈ ਗੱਲ ਨੀ।
ਜੀ ਹੋਰ ਮੈਨੂੰ ਇਹ ਦੱਸੋ ਹੁਣ ਤੁਸੀਂ ਜ ਕਦੋਂ ਆਓਗੇ ਕਦੋਂ ਹਾਂ, ਉਹ
ਤੁਹਾਡੀ ਸਹੀ ਹੈ ਰ ਟਾਈਮ ਵੀ ਥੋੜਾ ਹੈ ਨਾ ਹੁਣ ਸਾਡੇ ਕੋਲ
ਹਾਂਜੀ- ਹਾਂਜੀ।
ਹਾਂਜੀ।
ਤੁਸੀਂ ਜਦੋਂ ਆਓਗੇ ਨਾ
ਹਾਂ ਨੀ ਮੈਂ ਤੁਹਾਨੂੰ ਨੂੰ ਨਾ ਪੂਰੀ ਸ਼ਡਿਊਲ ਤਿਆਰ
ਤੁਸੀਂ ਨਾ ਸਵੇਰੇ ਨਿ ਨਿਕਲਣਾ ਸਵੇਰੇ ਨਿਕਲਣਾ ਤੁਸੀਂ
ਬਿਜ਼ੀ ਹੈਗੀ ਆ ਪਟਾਈ ਨਿਕਾਲ ਕੇ ਮੈਂ ਲਗਾਵਾਂਗੀ। ਤੇ
ਠੀਕ।
ਤੁਹਾਨੂੰ ਮੈਂ ਪਹਿਲੇ ਕੌਲ ਕਰਾਂਗੀ ਸਾਰਾ ਕੁਛ ਤੁਹਾਨੂੰ ਦੱਸਾਂਗੀ ਕਿ ਮੈਂ ਇਸੇ ਦਿਨ ਆ ਰਹੀ ਹਾਂ ਠੀਕ ਹੈ ਭੈਣ ਜੀ ਠੀਕ ਹੈ ਠੀਕ ਹੈ, ਏਦਾਂ ਹੀ ਕਰਾਂਗੀ ਫਿਰ ਮੈਂ ਸਵੇਰੇ-ਸਵੇਰੇ ਨਿਕਲਾਂ ਕਰਾਂਗੀ ਤੇ ਬਾਕੀ ਚਲੋ ਇੱਕ ਇਕ ਰਾਤ ਫਿਰ ਰਹਿਣਾ। ਅ।
ਹਾਂਜੀ ਨਹੀਂ ਉਹ ਤਾਂ ਰੁਕਣਾ ਪਏ ਗ ਤੁਹਾਨੂੰ ਸਾਡੇ ਕੋਲ ਰੁਕਣਾ ਤੁਹਾਨੂੰ ਘੁਮਾ ਕੇ ਕਿੰਨੇ ਕ ਲਿਆਵਾਂਗੇ ਅਸੀਂ
ਹਾਂਜੀ ਭੈਣ ਜ ਕੀ ਕਹਿ ਰਹੇ ਤੁਸੀਂ
ਮੈਂ ਕਿਹਾ ਤੁਸੀਂ ਮੈਂ ਕਿਹਾ ਤੁਸੀਂ ਰੁਕਣਾ ਤੁਸੀਂ ਸਵੇਰੇ ਹੀ ਨਿਕਲਣਾ ਕਿਉਂਕਿ ਹਾਂ ਸ਼ੋਪ ਓਪਨ ਦਾ ਹ। ਹ ਨਾ ਮਾਰਕੀਟ ਕਿੰਨੇ ਵਜੇ ਖੁੱਲੀ ਹੁੰਦੀ ਹੈ ਵੀ ਤੇ ਹੁੰਂਦਾ ਨਾ। ਕਿ ਸ਼ਾਮੀ ਸੱਤ ਵਜੇ ਤੱਕ ਮਾਰਕੀਟ ਬੰਦ ਰਹਿੰਦੇ। ਸਾਡੇ ਇੱਥੇ ਸਾਰੀ ਨਾ
ਹੋ। ਚਲੋ ਕੋਈ ਨੀ ਫੇਿਰ ਮੈਂ ਕੋਸ਼ਿਸ਼ ਕਰਾਂਗੀ ਸਵੇਰੇ
ਤੁਸੀਂ ਸਵੇਰੇ ਨਿਕਲਣਾ ਤੁਸੀਂ ਮੇਰੇ ਕੋਲ ਗਿਆਰਾਂ ਵਜੇ ਤੱਕ ਪਹੁੰਚ ਜਾਣਾ।
ਹਾਂਜੀ ਹਾਂਜੀ ਉਹ ਮੈਂ ਆਰਾਮ ਨਾਲ ਆ ਜਾਂਵਾਂਗੀ ਫੇਰ ਅਸੀਂ ਬਸ ਚਲੋ ਫਿਰ ਆ ਕੇ ਫਿਰ ਸਾਨੂੰ ਪਹਿਲੇ ਤੁਸੀਂ ਏਦਾਂ ਕਰਨਾ ਨਾਸ਼ਤਾ ਵਗੈਰਾ ਅਸੀਂ ਰਸਤੇ ਚੋਂ ਹੀ ਕਰ ਲਾਂਗੇ।
ਅੱਛਾ-ਅੱਛਾ ਤੇ ਉਹ-ਉਹ ਨਹੀਂ ਕੋਈ ਨੀ ਤੁਸੀਂ ਇੱਥੇ ਕਰ ਲੈਣਾ, ਮੈਂ ਖਿਲਾ ਦਾਂਗੀ
ਤੰਗ ਨਹੀਂ ਕਰਨਾ ਅਸੀਂ ਤੁਹਾਨੂੰ। ਭੈਣਜੀ ਤੁਸੀਂ ਬਸ ਅਸੀਂ, ਤੁਸੀਂ ਰੇਡੀ ਰਹਿਣਾ। ਤੁਸੀਂ ਰੇਡੀ ਰਹਿਣਾ, ਸਿਰਫ ਅਸੀਂ ਚਾਹ ਪਾਣੀ ਥੋੜਾ ਪੀ ਲਾਂਗੇ ਚਲੋ ਜ਼ਿਆਦਾ ਹੋਏਗਾ ਤੇ, ਫੇਰ ਤੁਸੀਂ ਸਾਰਾ ਰੇਡੀ ਰੱਖਣਾ। ਤੇ ਅਸੀਂ ਫਿਰ ਤੁਹਾਡੇ ਨਾਲ ਜਾਵਾਂਗੇ। ਤੇ ਸ਼ਾਮ ਤੋਂ ਅਸੀਂ ਫ੍ਰੀ ਹੋ ਕੇ ਤੇ ਫੇਰ ਅਸੀਂ ਵਾਪਸੀ
ਹਾਂਜੀ ਵਾਪਸੀ, ਚਲੋ ਕੋਈ ਨੀ ਅਗਰ ਟੈ ਟਾਈਮ ਜਿਆਦਾ ਲਾ ਤਾ ਗੇ ਨਾ, ਤੇ ਤੁਸੀਂ ਰਾਤੀ ਸਟੇ ਮੇਰੇ ਕੋਲ ਹੀ ਕਰ ਲੇਣਾ, ਹਾਂਜੀ-ਹਾਂਜੀ ਤੁਸੀਂ ਸ਼ਰਮਾਣਾ ਨਾ ਕੋਈ ਦਿੱਕਤ ਦੀ ਗੱਲ ਨੀ ਹੈ। ਤੁਹਾਨੂੰ ਇੱਥੇ ਕੋਈ ਚੀਜ਼ ਜੀ ਉਹ ਨੀ ਹੋਏਗੀ, ਆਪਣਾ ਘਰ ਹੀ ਸਮਝਣਾ ਤੁਸੀਂ, ਨਹੀਂ-ਨਹੀਂ ਖੇਚਲ ਦੇਖੋ ਅਪਣੇਆ ਨਾਲ ਆਪਣਿਆਂ ਨਾਲ ਕੋਈ ਖੇਚ ਚਲ ਥੋੜੀ ਹੁੰਦੀ ਆਪਣੇ ਨਾਲ ਵੀ ਕੋਈ ਖੇਚਲ ਹੁੰਦੀ ਹੈ?
ਹਾਂ ਨਹੀਂ ਚਲੋ ਕੋਈ ਨੀ, ਵੈਸੇ ਕੋਸ਼ਿਸ਼ ਕਰਾਂਗੇ ਟਾਈਮ ਸਿਰ ਨਿਬੜ ਜਾਏ ਕੰਮ, ਪਰ ਜੇ ਨਾ ਹੋਇਆ ਤੇ ਕੋਈ ਨੀ, ਫੇਰ ਰਾਤ ਰੁ ਰੁਕ ਜਾਾਂਗੇ ਤੁਹਾਡੇ ਕੋਲ ਹੋਰ ਕੀ, ਸਵੇਰੇ ਫੇਰ ਤੜਕੇ ਨ ਕਲ ਜਾਂਗੇ। ਟਾਈਮ ਨਾਲ, ਹਾਂ ਚਲੋ ਠੀਕ ਹੈ ਭੈਣ ਜੀ, ਫੇਰ ਮੈਂ ਤੁਹਾਨੂੰ ਸਾਰਾ ਡਯੁਲ ਕੇ ਨਾ ਫਿਰ ਤੁਹਾਨੂੰ ਮੈਂ ਕੋਲ ਕਰਦੀ ਹਾਂ ਹੈ ਨਾ, ਹਾਂਜੀ ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।